ਸਤਿ ਸ੍ਰੀ ਅਕਾਲ ਤੁਂਹੀ ਕੀ ਕਰ ਰਹੇ ਸੀ? ਮੈਂ ਹਜੇ ਸੌ ਤੋਂ ਉੱਠੇ।
ਅੱਛਾ ਤੁਸੀ ਸੋਂ ਕੇ ਕਿੱਥੇ ਹੋ। ਮੈਂ ਬਸ ਹੁਣ ਚਾਹਏ ਧਿਂਦੇ ਹੋ, ਚਾਹ ਪੀ ਕੇ ਬਾਹਰ ਖਿੜਕੀ ਸਾਹਮਣੇ ਵੇਖਣ ਡੀ ਬਾਹਰ ਬੜੀ ਸੋਹਣਾ ਮੌਸਮ ਹੋਇਆਦਾ ਸਾਡਾ ਬਾਹਰ।
ਹੂੰ।
ਹੂੰ ਹਾਂ ਬਾਰ। ਬੜੀ ਵਧੀਆ ਮੌਸਮ ਹੋਇਆ ਪਿਆ ਬਦਲ, ਹਵਾ ਚਲ
ਡਰਨੀ ਲਾਈਟ ਬੋਲ ਕੀਤੀ।
ਅੱਛਾ। ਹਾਂ ਲਾਈਟ ਦਾ ਸਿਆਪਾ ਸਾਰੇ ਪਾਸੇ ਓਈ ਹੈਗਾ ਲਾਇਟ ਆਂਦੀ ਨੀ ਹੋਰ ਅੱਜ ਤੇ ਤੁਆਨੂੰ ਦੇਖਿਆ ਤਾਡੀ ਛੁੱਟੀ ਹੋਣੀ ਐ, ਅੱਛਾ ਫੇਰ ਤੁਸੀਂ ਓਧਰ ਕੱਲ ਗਏ ਸੀ ਕੁੰਮਣ। ਤੇ ਫੇਰ ਕੀ ਠੀਕ ਰੇਆ, ਤਾਡਾ ਕੁੰਮਣਾ। ਮੈਂ ਤਾਡਾ ਟੂਰਸ ਕੱਲ ਦਾ ਕਰਾ ਲਯਾ।
ਹਾਂ।
ਵਧੀਆ, ਹੂੰ। ਆ ਰਖੀ, ਹਾਂਜੀ-ਹਾਂਜੀ ਆ ਰੀ ਆਵਾਜ਼।
ਹਾਂ ਆ ਰੀ ਐ।
ਹੂੰ-ਹੰ, ਹੋਰ ਠੀਕ ਐ ਤੁਆਡਾ ਗਲਾ ਜੇੜਾ ਕੈਂਨ ਡਏ ਗਲਾ ਖ਼ਰਾਬ ਹੋਯਾ ਪੱਕਿਆ ਹੋਯਾ।
ਨਈ ਹਜੇ ਕਿੱਥੇ।
ਨਈ ਠੀਕ ਹੋਯਾ?
ਨਈ।
ਹੂੰ, ਮੈਨੂੰ ਏਕ ਜਾਣੇ ਨੇ ਦੱਸਿਆ ਕਿ ਓ ਜਾਮੁਨ ਦੇ ਪੱਤੇ ਜੇ ਬੁਉਣੇ ਨਾ ਓਨਾ ਵੀ ਠੀਕ ਹੋ ਜਾਂਦਾ ਵਾ।
ਓਦੇ ਕੱਲ
ਜਾਮੁਨ ਦੇ, ਓ ਕਰ ਹਾਂ ਓ ਕਰਕੇ ਦੇਖਾਂਗੇ। ਜਾਮੁ ਦੇ ਲੈ ਕੇ ਓਨੇ ਆ ਜਾ ਕੇ ਚਬਾਕੇ ਵੇਖਦੇ ਆ ਦੋਨੋ ਜਨੇ
ਕਰਾਂਗੇ- ਕਰਾਂਗੇ
ਹਾਂ ਤੁਸੀਂ ਚਬਾਏ ਓ ਫੇਰ ਮੈਂ ਆਪਣਾ ਏਧਰ ਮੇਰੇ ਏਥੇ ਵੀ ਹੈਗਾ ਵਾ ਏਕ ਪੇੜ
ਹਾਂ-ਹਾਂ।
ਓਥੇ ਜਾਂਨੀ ਆ ਮੈਂ ਵੀ ਏਹ ਕਰਕੇ ਮੈਂ ਕੈਆ ਵੋਹੀ ਮੈਂ ਕੈਆ ਤੁਆਨੂੰ ਦੱਸਦੀ ਆ ਕਿਉਂਕਿ ਮੇਰਾ ਤੇ ਹੋਯਾ ਵਾ ਤਾਡੇ ਵੀ ਪੱਕਿਆ ਵਾ, ਓਹ ਮੈਂ ਚਲੋ ਵੇਖਦੇ ਆ ਟਰਾਈ ਕਰਕੇ ਹੁੰਦਾ ਕਿ ਨੀ
ਹੂੰ।
ਹੂੰ।
ਤੁਸੀਂ ਕਿੱਥੇ ਗਏ ਸੀ ਕੁੰਮਣ?
ਹਾਂ ਕੱਲ ਬਸ, ਅ ਗਏ ਸੀ ਕੱਲ ਹਾਂਜੀ, ਹਾਂਜੀ ਬਸ, ਹਾਂ ਗਏ ਸੀ ਕੱਲ ਅਸੀ ਓਥੇ ਨਾ ਸਾਡੇ ਏਧਰ ਕਹੀ ਦਾ ਓ ਹੀ ਪੈਲੇਸ ਖੁੱਲਿਆ ਸੀ
ਅੱਛਾ।
ਤੇ ਓਥੇ ਓਨਾਂ ਨੇ ਸੱਦਿਆ ਸੀ, ਤੇ ਓਹੀ ਉੱਧਰ ਗਏ ਸੀ। ਕੁੰਮ ਕੇ ਆਏ ਆ ਓਥੋਂ ਓਈ ਫੇਰ ਫੋਨ ਕਰਨ ਢਈ ਸੀ ਪੈਲੀ ਪੈਲਾ ਤਾਂ ਸੋਚਿਆ ਨਈ ਜਾਊਂਗੀ ਕਰਕੇ
ਹੂੰ।
ਹੂੰ, ਫੇਰ ਓ ਰਾਤੀ ਫੋਨ ਕਰਕੇ ਕੈਂਨਗੇ ਅਸੀਂ ਮਿਸ ਕਰ ਰੇ ਸੀ।
ਹੈਲੋ
ਹਾਂਜੀ ਆ ਰੀ ਆਵਾਜ਼ ਮੈਨੂੰ ਤਾਂ ਆ ਰੀ ਤੁਆਡੀ ਵਾਜ।
ਹੂੰ ਮੇਰੇ ਪਾਪਾ ਨਾਲ ਗੱਲ ਕਰ ਲੌ ਲੋ।
ਅੱਛਾ ਦੇ ਦੋ।
ਹੈਲੋ
ਹੈਲੋ ਸਾਸ ਸ੍ਰੀ ਕਾਲ- ਸਾਸ ਸ਼੍ਰੀ ਕਾਲ
ਹੋਰ ਕੀ ਹਾਲ-ਚਾਲ ਐ?
ਬਸ ਵਧੀਆ।
ਕੀ ਕਰ ਰਹੇ ੳ?
ਮੈਂ ਆਹ ਨਾ ਸੀਢੀ਼ਆਂ ਗੰਦੀਆਂ ਹੋਈਆਂ ਸੀ ਕੱਲ ਮੀਂਹ, ਨੇਰੀ ਬੜੀ ਆਈ ਤੇ ਮੈਂ ਕੇਆ ਚਲ ਸਾਫ ਕੱਲ ਏਨੀਆਂ ਸੀਢੀ਼ਆਂ
ਅੱਛਾ ਹੂੰ, ਹੂੰ, ਅੱਛਾ। ਹੋ ਗਿਆ ਨਾਸ਼ਤਾ ਪਾਨੀ।
ਨਈ ਹਾਲੇ ਕਿੱਥੇ ਹੁਣੇ ਤਾਂ ਬਸ ਸੋ ਕੇ ਉਠੇ, ਚਾ-ਚੂ ਪੀਤੀ ਐ।
ਹੂੰ।
ਹੁਣੇ ਤੇ ਨਈ ਹੋਏਆ ਹਾਂ ਏ ਸੀੜੀਆਂ ਜਿਆਂ ਬੜੀਆਂ ਗੰਦੀਆਂ ਹੋਈਆ ਪਈਐਂ।
ਆਵਾਜ ਬੜੀ ਘੱਟ ਆ ਰੀ ਤੁਆਡੀ।
ਘਟ ਆ ਰੀ ਏ।
ਕਿੱਥੇ ਬਾਹਰ ੳ ਕੀ? ਹਾਂ, ਹੁਣ ਠੀਕ ਆ ਰਈ ਏ।
ਅੱਛਾ-ਅੱਛਾ, ੳਹ ਨਾ ਮੈਂ ਈਅਰਫੋਨ ਲਗਾਏਆ ਹੋਏਆ ਸੀ ਨਾ। ਮਾਇਕ ਤੇ ਲਟਕ, ਲਟਕੇ ਈ ਹੂੰ ਸੋ ਕੇ ਮੇਰੀ ਅੱਜ ਸਾਢੇ ਛੇ ਵਜੇ ਨੀਂਦ ਖੁੱਲੀ।
ਹੂੰ, ਸਾਡੀ ਤੇ ਰਾਤ ਨੂੰ ਬੜੀ ਲਾਈਟ ਗੁਲ ਰਈ।
ਅੱਛਾ। ਲਾਈਟ ਦਾ ਬੜੀ ਸੀਆਪਾ ਵਾਵਾ, ਸਾਡੇ ਏਥੇ ਵੀ ਕੱਟਦੇ ਈ ਰੈਂਦੇ ਜਦੋਂ ਕਦੋਂ।
ਹੂੰ, ਬੋਤ ਜਾਦਾ ਹੋ ਗਿਆ ਲਾਈਟ ਦਾ ਹੂੰ। ਬੜੀ ਲਾਈਟ ਕਟਦੇ ਨੇ।
ਹੋਰ ਕੀ। ਇੱਕ ਤੇ ਏਨੀ ਗਰਮੀ ਉਤੋਂ ਦੀ ਲਾਈਟ ਕਟ ਕੇ ਰਖ ਦਿੰਦੇ ਆ।
ਹੂੰ।
ਇੱਕਦਮ ਬਸ ਆਹੀ ਲੱਗੀ ਹੋਈ ਆ ਝਾੜੂ ਮੈਂ ਕੇਆ ਸੀਢੀ਼ਆਂ ਸਾਫ਼ ਕਰ ਲਾਂ। ਇੱਕ ਪਤਾ ਨੀ ਮੋਢਾ, ਮੋਢਾ ਵੀ ਦਰਦ ਰੈਂਦਾ। ਓਤੋਂ ਦੀ ਲੱਗਦਾ, ਇੱਕ ਪਾਸੇ ੳਹ ਮੈਨੂੰ ਕੁਛ ਪ੍ਰੋਬਲਮ ਥੋੜੀ ਮੋਟੀ ਸੀ ਕੰਧੇ ਚ ਪ੍ਰੋਬਲਮ ਆ ਥੋੜੀ ਤੇ ੳਈ ਵਿਚ ਠੀਕ ਹੋ ਜਾਂਦਾ ਤੇ ਫੇਰ ਚਾਲੂ ਹੋ ਜਾਂਦਾ ਵਾ, ਤੋ ੳਈ ਲੱਗਦਾ ਤੋ ਸੋ ਵੀ ਇੱਕ ਪਾਸੇ ਜਾਂਦੀ ਲੱਗਦਾ ਮੈਂ
ਅੱਛਾ ਹੂੰ, ਕਲ ਗਏ ਸੀ ਫੇਰ ਪਾਰਟੀ ਚ।
ਹਾਂਜੀ, ਤਾਨੂੰ ਪਤਾ ਚੱਲ ਗਿਆ।
ਹੂੰ, ਦੱਸੇਆ ਸੀ ਨਾ ਤੁਸੀ, ਕੀ ਜਾਨਾ ਏ।
ਹਾਂ-ਹਾਂ-ਹਾਂ-ਹਾਂ, ਅੱਛਾ ਹਾਂ ਮੈਂ ਦੱਸੇਆ ਸੀ ਨਾ, ਹਾਂ ਤੁਸੀ ਕੈ ਰਏ ਸੀ ਆਨਾ ਏ ਤੇ ਫੇਰ ਜਾਨਾ ਸੀ ਬਸ ਹਾਂਜੀ, ੳਈ ੳਨਾਂ ਦਾ ਉਦਘਾਟਨ ਸੀ, ਮਤਲਬ ਓਪਨਿਂਗ ਸੀ। ਬਦੀ ਤਾਂ ੳਈ ਸਬ ਦੇ ਅਸੀ ਲਾਂਗੇ।
ਹੂੰ, ਪੂਜਾ ਵੂਜਾ ਵੀ ਕਰਾਈ ਏਨਾ ਨੇ।
ਹਾਂਜੀ, ਪੂਜਾ ਤੇ ਫੇਰ ੳਨਾ ਨੇ ਕਰਵਾਨੀ ਐ, ਪੂਜਾ ਕਰਾ ਕੇ ਤੇ ਫੇਰ ਔਪਨਿੰਗ, ਹਾਂਜੀ। ਵਧੀਆ ਬਨਾਏਆ ਵਾ ਦੇਖੋ ਪਰ, ਹੂੰ। ਪਰ ੳਈ ਐ ਕਿ ਥੋੜਾ ਜਾ ਪਿੱਛੇ ਜੇ ਬਨੇਆ ਵਾ ਦੇਖੋ ਹੁਣ ਚੱਲਣ ਚ ਥੋੜਾ ਟਾਈਮ ਲੱਗੇਗਾ।
ਹਾਂ ਹੁਣ ਥੋੜਾ ਪੱਰਲੇ ਪਾਸੇ ਬਨੇਆ ਥੋੜਾ ਟਾਈਮ ਤੇ ਲੱਗੇ ਗਾ ਈ।
ਹਾਂਜੀ, ਕੋਈ ੳਹ ਇੱਕ ੳਵੀ ਏ ਨਾ ਨਵਾਂ ਨਵਾਂ ਹਾਲੀ ਫੇਰ ਪਤਾ ਚੱਲਦੇ-ਚੱਲਦੇ ਫੇਰ ਆ ਦੇਖੋ।
ਹਾਂ ਸਹੀ ਗੱਲ ਐ। ਧੀਰੇ-ਧੀਰੇ-ਧੀਰੇ-ਧੀਰੇ ਜਦੋਂ ਨਾ ਚੱਲੇਗਾ ਤੇ ਤਾਂਈ
ਹਾਂ, ਉਹ ਤੇ ਐ, ਉਹ ਤੇ ਐ। ਉਹ ਇੱਕ ਵਾਰੀ ਪਹਿਲੇ ਪੈਸੇ ਇੰਨੇ-ਇੰਨੇ ਲਗਾ ਲੈਂਦਾ, ਫਿਰ ਸੋਚਦਾ
ਹੂੰ।
ਸਿਰ ਤੇ ਵੀ ਆ, ਫਿਰ ਦਿੱਕਤ ਆਲਾ ਕੰਮ ਚੱਲਜੇ ਤੇ ਚੰਗਾ ਆ ਬਾਬਾ
ਹਾਂ-ਹਾਂ-ਹਾਂ, ਹਾਂਜੀ-ਹਾਂਜੀ। ਇਹ ਕਿੰਨੇ-ਕਿੰਨੇ ਫਲੋਰ ਬਣਾਏ ਨੇ?
ਕੀ ਚੀਜ਼?
ਕਿੰਨੇ ਫਲੋਰ ਬਣਾਏ ਨੇ?
ਦੋ ਫਲੋਰ ਆ। ਬ ਬਣਿਆ ਚਾ ਚੰਗਾ ਵਾ, ਹਾਂਜੀ। ਦੋ ਤਿੰਨ ਪਾਰਟੀਆਂ ਆਰਾਮ ਨਾ ਨਿਪਟ ਸਕਦੀਆਂ ਉਹਦੀਆ ਜਿਸ ਤਰ੍ਹਾਂ ਬਾਹਰ ਹੋਲ ਵੀ, ਉਹ ਲੋਨ ਵੀ ਆ, ਲੋਨ ਵੀ ਬਹੁਤ ਵੱਡਾ ਸਾਰਾ ਵਾ। ਜਿਵੇਂ ਇੱਕ ਪਾਰਟੀ ਉੱਥੇ ਕਰ ਲਈ, ਇੱਕ ਅੰਦਰ ਹੋਗੀ।
ਹੂੰ-ਹੂੰ। ਰੂਮ ਵੀ ਬਣਾਏ ਨੇ ਰੂਮ?
ਹਾਂਜੀ, ਨਾਲ ਰੂਮ ਵੀ ਬਣਿਆ ਅਟੈਚ ਬਾਥਰੂਮ। ਰੂਮ ਵੀ ਵਧੀਆ ਬਣਾਇਆ ਹੋਇਆ। ਇੱਕ-ਇੱਕ ਬੈਡ ਲਗਾਇਆ ਹੋਇਆ ਰੂਮ 'ਚ ਅਟੈਚ ਬਾਥਰੂਮ, ਹਾਂਜੀ।
ਆਵਾਜ਼ ਫੇਰ ਘੱਟ ਆਣੇ ਲੱਗੀ ਤੁਹਾਡੀ।
ਅੱਛਾ, ਉਹ ਨੈਟਵਰਕ ਪ੍ਰੋਬਲਮ ਹੋਣਾ ਫਿਰ।
ਹੂੰ ਤੇ ਏਸੀ ਰੂਮ ਬਣਾਏ ਨੇ, ਕਿ ਸਿੰਪਲ ਰੂਮ ਨੇ।
ਨਹੀਂ-ਨਹੀਂ ਸਿੰਪਲ ਆ, ਹਾਲੀ ਦਾ।
ਅੱਛਾ।
ਹਾਂ, ਹਾਲੀ ਹਾਂਜੀ। ਸਿੰਪਲ ਈ ਆ ਹਾਲੀ। ਹਾਲੀ ਬਣਨ ਨੂੰ ਵੀ ਦਿਆ ਥੱਲੇ ਮਤਬਲ ਥੋੜਾ-ਥੋੜਾ ਤੇ ਫੇਰ ਕੰਮ ਚੱਲਦਾ ਈ ਰਹਿੰਦਾ ਵਾ। ਇਹ ਸਭ 'ਚ ਤਾਂ ਲੱਗਾ ਈ ਰਹਿੰਦਾ, ਹੂੰ। ਧੀਰੇ-ਧੀਰੇ ਈ ਹੁੰਦਾ ਇੱਕ ਵਾਰੀ 'ਚ ਉਹਦੇ ਘਰ 'ਚ
ਤੇ ਅੰਦਰ ਜਿਹੜੇ ਹੌਲ ਐ, ਹੌਲ ਦੇ ਅੰਦਰ ਸਟੇਜ ਵੀ ਏ। ਕੀ ਇਸ ਤਰ੍ਹਾਂ ਈ ਮਤਲਬ ਖਾਲੀ ਹੌਲ ਈ ਬਣਾਇਆ ਬਸ।
ਨਹੀਂ-ਨਹੀਂ ਇੱਕ ਤਰਫ਼ ਸਟੇਜ ਬਣਾਇਆ, ਉਹਨਾਂ ਨੇ। ਔਰ ਇੱਕ ਤਰਫ਼ ਇਹਨਾਂ ਦਾ ਚੱਲਦਾ ਈ ਆ, ਉਹ ਮੰਡਪ। ਪ੍ਰੋਗਰਾਮ ਹੁੰਦੇ ਆ।
ਹਾਂ-ਹਾਂ, ਜਿਹੜੇ ਫੇਰੇ-ਫੇਰੇ ਕਰਨ ਲਈ।
ਹਾਂਜੀ। ਪਰ ਉਹ ਇੱਕ ਛੱਤਾਂ ਬੜੀਆਂ ਨੀਵੀਆਂ ਰੱਖੀਆਂ। ਥੋੜ੍ਹਾ ਉੱਚਾ ਬਣਾਉਣਾ ਚਾਹੀਦਾ ਹੀ। ਛੱਤਾਂ ਤੇ ਐਵੇਂ ਥੱਲੇ ਤੱਕਰ ਈ ਆ।
ਹਾਂ, ਉਹ ਥੋੜਾ ਜਿਹਾ, ਛੱਤ ਥੋੜੀ ਉੱਚੀ ਹੋਣੀ ਚਾਹੀਦੀ ਏ।
ਹਾਂਜੀ।
ਹੂੰ, ਕੋਈ ਵੀ ਬੰਦਾ ਜਿਸ ਤਰ੍ਹਾਂ ਰੋਟੀ ਖਾ ਰਿਹਾ, ਕੁੱਝ ਕਰ ਰਿਹਾ। ਉੱਤੇ ਹੱਥ ਚੁੱਕੇਗਾ ਤਾਂ ਇਸ ਤਰ੍ਹਾਂ ਹੀ ਪੰਖੇ ਨੂੰ ਵੱਜੇਗਾ ਫੇਹਾ।
ਹੋ ਇਥੇ ਤਾਂ ਨਹੀਂ।
ਥੋੜ੍ਹਾ ਉੱਚਾ ਰੱਖਣਾ ਚਾਹੀਦਾ ਸੀ ਛੱਤ ਨੂੰ।
ਹੂੰ, ਓਕੇ। ਵਿਚਾਰਿਆ ਦੀਆਂ ਤੇ ਫਿਰ ਖੁਲਾ ਤਾ ਖੁੱਲੀ-ਖੁੱਲੀ ਚਲੋ ਓਤਰਾ ਵੀ ਚੰਗੀ ਲੱਗਦੀ।
ਹਾਂ ਤੇ ਲੋਨ ਕਿੰਨਾ ਛੋਟਾ ਜਿਹਾ, ਕੀ ਬਹੁਤ ਵੱਡਾ ਬਣਾਇਆ।
ਨਹੀਂ ਲੌਣ ਤੇ ਕਾਫ਼ੀ ਵੱਡਾ ਐ।
ਅੱਛਾ, ਬਹੁਤ ਵੱਡਾ ਬਣਾਇਆ ਏ, ਹੂੰ। ਅੱਜ-ਕੱਲ੍ਹ ਇਸ ਤਰ੍ਹਾਂ ਇੰਨੇ ਵੱਡੇ, ਇੰਨੇ ਵੱਡੇ ਭਵਨ ਮਿਲਦੇ ਨੀ ਨਾ।
ਹੂੰ।
ਇੰਨੇ ਵੱਡੇ ਭਵਨ ਮਿਲਦੇ ਨੀ। ਇੰਨੇ ਰੂਮ-ਰੂਮ, ਤੁਸੀਂ ਕਹਿ ਰਹੇ ਓ ਨਾ, ਜਿਸ ਤਰ੍ਹਾਂ ਰੂਮ-ਵੂਮ ਵੀ ਜ਼ਿਆਦਾ ਬਣਾਏ ਨੇ।
ਹਾਂਜੀ।
ਤੇ ਇੰਨੇ ਵੱਡੇ ਭਵਨ ਮਿਲਦੇ ਨੀ ਨਾ ਅੱਜ-ਕੱਲ੍ਹ।
ਹਾਂਜੀ, ਹਾਂ ਜਿਸ ਤਰ੍ਹਾਂ ਹੁਣ ਜਿਹਦੀ ਜ਼ਆਦੀ ਬਰਾਤ ਆਉਣ ਡੀ ਆ।
ਹਾਂ, ਉਤੇ ਵੀ ਰੂਮ ਨੇ ਕਿ ਥੱਲੇ ਈ ਖਾਲੀ ਰੂਮ ਬਣਾਏ ਨੇ?
ਅ, ਨਈ ਉੱਤੇ ਵੀ ਬਣਾਏ ਆ।
ਉੱਤੇ ਵੀ ਰੂਮ ਨੇ?
ਹਾਂਜੀ।
ਤੇ ਖੁੱਲਾ ਓ ਖੁੱਲ੍ਹਾਂ-ਖੁੱਲ੍ਹਾਂ ਬਣਾਇਆ ਏਕ ਦਮ।
ਹਾਂ, ਖੁੱਲ੍ਹੇ-ਖੁੱਲੇ ਰੂਮ ਵੀ ਚੰਗੇ ਵੱਡੇ ਆ ਬੋਤ ਵੱਡੀ ਜਗ੍ਹਾ ਚ ਬਣਾਇਆ ਨਾ ਤ ਹਾਂਜੀ ਰੂਮ ਉੱਤੇ ਵੀ ਆ, ਥੱਲੇ ਵੀ ਬਣਾਏ ਆ।
ਹੂੰ-ਹੂੰ-ਹੂੰ, ਹੂੰ।
ਫੇਰ ਹਾਂਜੀ, ਲੋਨ ਵੀ ਚੰਗਾ ਬਣਾਇਆ ਏਕ ਤਰਫ ਪੇੜ ਲਗਾ, ਪੌਦੇੇ ਲਗਾ ਕੇ, ਫੁਆਰੇ ਲਗਾਏ ਹੋਏ ਐ ਏਕ ਪਾਸੇ
ਅੱਛਾ- ਅੱਛਾ।
ਫੁੱਲ-ਫਲ ਹਾਂਜੀ।
ਹੂੰ।
ਬਣਾਇਆ ਤੇ ਠੀਕ ਐ।
ਹੂੰ, ਹੁਣ ਦੇਖੋ ਕਦੋਂ ਤੱਕ ਚੰਗਾ ਚਲੇਗਾ।
ਟੈਮ ਲੱਗਦਾ ਈ ਐ ਕੋਈ ਚੀਜ਼ ਚੱਲਣ ਤੇ।
ਹੂੰ, ਤੇ ਕਿੰਨੇ ਵਜੇ ਵਾਪਿਸ ਆਏ ਫੇਰ?
ਅਸੀਂ, ਓਈ ਕਿੰਨੇ ਨੋ ਸਾਡੇ ਨੌ ਹੋ ਗਏ ਸੀ ਆਉਂਦੇ-ਆਉਂਦੇ, ਹਾਂਜੀ, ਗਏ ਵੀ ਲੇਟ ਸੀ ਨਾ। ਨਈ-ਨਈ ਮੈਂ ਬਣਾ ਕੇ ਗਈ ਸੀ ਹੁਣ ਮੈਨੂੰ ਪਤਾ ਨਈ ਨਾ, ਮੈਂ ਸੋਚਿਆ ਉੱਥੇ ਖਾਲੀ ਨਾ ਐਸ ਲ‌ਈ ਮੈਂ ਬਣਾ ਕੇ, ਹਾਂਜੀ, ਹੈਲੋ ਆ ਰੀ ਵਾਜ਼?
ਆਵਾਜ਼ ਨੀ ਆ ਰੀ ਤੁਆਡੀ?
ਨੈੱਟਵਰਕ ਇਸ਼ੂ ਹੋ ਜਾਂਦਾ ਨਾ ਵਿੱਚ-ਵਿੱਚ ਤਾਂ ਕਰਕੇ ਨੀ ਆਉਂਦੀ ਹੋਣੀ, ਹੂੰ ਮੈਂ ਕਿਆ ਓ ਮੈਂ ਬਣਾ ਕੇ ਗਈ ਸੀ ਮੈਂ ਕਿਆ ਪਤਾ ਨੀ ਉੱਥੇ ਆ
ਹਾਂ, ਰੋਟੀ ਦਾ ਪ੍ਰਭਵ ਹੋਏਗਾ ਕਿ ਨੀ ਹੈਗਾ ਪਤਾ ਨੀ ਨਾ। ਹੈਲੋ! ਹੈਲੋ! ਹੈਲੋ! ਹੈਲੋ! ਹੈਲੋ! ਹੈਲੋ! ਹੈਲੋ! ਹੈਲੋ! ਹੈਲੋ!